ਹੈਲੋ, ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਔ।
ਹਾਂਜੀ ਠੀਕ ਆ, ਹੋਰ ਤੁਸੀਂ ਸੁਣਾਓ।
ਵਧੀਆ ਜੀ ਬੈਠੀ ਸੀਗੀ ਮੈਂ ਵੀ।
ਅੱਛਾ।
ਮੈਂ ਸ਼ੁਕਰ ਤੁਹਾਨੂੰ ਕਈ ਦਿਨਾਂ ਪਹਿਲਾਂ ਕਾੱਲ ਕੀਤਾ ਸੀਗਾ। ਤੇ ਸ਼ਾਇਦ ਤੁਸੀਂ ਕੋਲ ਈ ਨਹੀਂ ਚੁੱਕਆ ਮੇਰਾ, ਤੁਸੀਂ ਬਿਜੀ ਹੋਵੋਂਗੇ, ਬਹੁਤ
ਅੱਛਾ-ਅੱਛਾ, ਹਾਂਜੀ-ਹਾਂਜੀ ਥੋੜਾ ਜਾ ਬਿਜੀ ਸੀ, ਤਾਂ ਹੀ ਨਹੀਂ ਕਰ ਪਾਈ।
ਚਲੋ ਕੋਈ ਗੱਲ ਨੀ ਅੱਜ ਤਾਂ ਕਰ ਲਿਆ ਤੁਸੀਂ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਠੀਕ ਨੇ ਸਾਰੇ
ਫ ਮੇਰ ਹੋਵੇ ਬਾਬਾ ਜੀ।
ਹਾਂਜੀ। ਹੋਰ ਤੁਸੀਂ ਦੱਸੋ ਹਾਂਜੀ ਖਾ ਲਈ ਰੋਟੀ।
ਅੱਛਾ ਜੀ। ਕੀ ਬਣਾਇਆ ਸੀ ਤੁਸੀਂ ਅੱਜ?
ਅਸੀਂ ਮਟਰ-ਪਨੀਰ ਬਣਾਇਆ ਸੀ ਭੈਣ ਜੀ।
ਮਟਰ-ਪਨੀਰ।
ਹਾਂਜੀ। ਹਾਂ। ਹੋਰ ਤੁਹਾਡਾ ਕੀ ਏ ਫੇਵਰੇਟ ਡਿਸ਼ ਤੁਹਾਡੀ?
ਮੈਨੂੰ ਤਾਂ ਰਾਜਮਾਂ-ਚੌਲ ਤੇ ਪਨੀਰ ਦੀ ਪੁਰਜੀ‌
ਅੱਛਾ-ਅੱਛਾ ਪਨੀਰ ਦੀ ਪੁਰਜੀ ਕਿਵੇਂ ਬਣਾਦੇ ਓ ਤੁਸੀਂ?
ਅਹ ਦੇਖੋ ਜਿਵੇਂ ਪਨੀਰ ਲੈ ਲੈਂਣੀ ਹਾਂ ਉਹਨੂੰ ਥੋੜ੍ਹਾ ਜਿਹਾ ਵੋਸ਼ ਕਰ ਲੈਣੀ ਆਂ, ਪਾਣੀ ਧੋ ਲੈ ਤੇ ਜਿਵੇਂ ਬਾਹਰੋਂ ਲਿਆਈਦਾ, ਤਾਂ ਪਤਾ ਨਹੀਂ ਲੱਗਦਾ ਨਾ ਕਿਵੇਂ ਅਗਲੇ ਦੇ ਹੱਥ ਹੁੰਦੇ ਆ, ਉਹ ਸੌ ਚੀਜ਼ਾਂ ਦਿੰਦੇ ਨੇ। ਤੇ ਮੈਲ ਖੋਰੇ ਹੱਥ ਹੁੰਦੇ ਆ ਉਹ, ਤੇ ਫਿਰ ਮੈਂ ਘਰੇ ਥੋੜ੍ਹਾ ਜਾ ਪਾਣੀ ਨਾਲ ਉਹਨੂੰ ਵੋਸ਼ ਕਰ ਲੈਨੀ ਆਂ, ਤੇ ਕਰਕੇ ਜੇ ਦੋ ਪਿਆਜ ਕੱਟ ਕੇ ਹਰੀਆਂ ਮਿਰਚਾਂ, ਪਿਆਜ, ਜੇ ਟਮਾਟ ਟਰ ਪਾਉਣਾ ਤਾਂ ਪਾਨੀ ਆਂ, ਨਹੀਂ ਤੇ ਭੁਰਜੀ ਚ ਟਮਾਟਰ ਪਾਇਆ ਨਾ ਖੱ ਖੱਟੀ ਹੋ ਜਾਂਦੀ ਐ, ਫਿਰ ਘੱਟ ਟਮਾਟਰ ਪਾਂਦੀ ਹਾਂ, ਤੇ ਜਦੋਂ ਜੀਰਾ ਪਾ ਦਿੰਨੀ ਹਾਂ ਤੇਲ ਚ, ਫਿਰ ਪਿਆਜ਼ ਸੁੱਟ ਕੇ ਨਾ ਪਿਆਜ ਬਰਾਊਨ ਕਰ ਲੈਨੀ ਆਂ ਥੋੜ੍ਹਾ ਜਾ ਉਹਦੇ ਚ। ਪਨੀਰ ਦੇ ਹਿਸਾਬ ਨਾਲ ਨੂਣ ਪਾ ਕੇ ਉਹਨੂੰ ਬਰਾਊਨ ਕਰਦੀ ਆਂ, ਬਰਾਊਨ ਕਰਕੇ ਹਰੀ ਮਿਰਚ ਤੇ ਪਿਆਜ ਨਾਲੇ ਹੋ ਜਾਂਦੇ ਨੇ। ਤੇ ਫੇਰ ਥੋੜ੍ਹੀ ਜਿਹੀ ਹਲਦੀ-ਹੁਲਦੀ ਪਾ ਕੇ ਮਸਾਲਾ ਜਿਹਾ ਥੋੜ੍ਹਾ, ਫੇਰ ਪਨੀਰ ਨੂੰ ਥੋੜ੍ਹਾ ਮੈਸ਼ ਕਰਕੇ ਨਾ ਵਧੀਆ, ਫਿਰ ਉਹਨੂੰ ਪਾ ਕੇ ਥੋੜਾ ਜਿਹਾ ਢੱਕ ਕੇ, ਰੱਖ ਕੇ, ਹਿਲਾ ਕੇ, ਤੇ ਭਾਫ਼ ਬਣਨ ਦਿੰਨੀ ਆ ਪੰਜ ਦਸ ਮਿੰਟ, ਸਲੋਅ ਗੈਸ ਤੇ। ਬਸ ਇੰਨਾ ਕ ਹੁੰਦਾ ਵਾ ਪਨੀਰ ਚ, ਨਾਲੇ ਧੋ ਕੇ ਧਨੀਆ ਹਰਾ ਧਨੀਆ ਹੁੰਦਾ ਨਾ ਆਪਣਾ
ਹਾਂਜੀ-ਹਾਂਜੀ।
ਅੱਛਾ ਜੀ। ਥੋੜ੍ਹੀ ਜੀ ਨਾ ਉਹਦੇ ਚ ਕਰੀਮ ਵਗੈਰਾ ਪਾ ਲਿਆ ਕਰੋ, ਉਹਦੇ ਨਾਲ ਪਤਾ ਟੇਸਟ ਹੋਰ ਅੱਛਾ ਆ ਜਾਂਦਾ ਏ।
ਹਾਂਜੀ, ਕਦੇ ਇਹ ਪਾ ਲੈਂਦੀ ਆਪਣਾ ਦੁੱਧ। ਥੋੜਾ ਜਾ ਦੁੱਧ ਪਾ ਲੈਂਨੀ ਆਂ ਤੇ ਕਿਉਂ ਪਾਣੀ ਆਪਾਂ ਪਾਂਦੇ ਨੀ ਨਾ ਉਹਦੇ ਚ ਫੇਰ। ਪਾਣੀ ਚੱਲਦਾ ਨੀ ਤੇ ਜਾ ਤਾਂ ਫੇਰ ਮਲਾਈ ਹੁੰਦੀ ਆ ਥੋੜ੍ਹੀ। ਉਹ ਵੀ ਦੁੱਧ ਬਾਲੀ ਹੋ ਦੁੱਧ ਉਬਾਲ ਕੇ ਰੱਖੀ, ਤੇ ਉੱਤੇ ਜਿਹੜੀ ਮਲਾਈ ਆ ਜਾਂਦੀ ਐ ਨਾ ਸੋਫਟ ਜਿਹੀ, ਉਹ ਪਾ ਦਿੰਨੀ ਆਂ ਇੱਕ ਚਮਚਾ।
ਅੱਛਾ, ਹਾਂ ਉਹਦੇ ਨਾਲ ਨਾ ਟੇਸਟ ਹੋਰ ਅੱਛਾ ਆ ਜਾਂਦਾ ਐ।
ਹਾਂਜੀ, ਬਹੁ ਵਧੀਆ ਲੱਗ
ਮਲਾਈ ਪਾਣ ਨਾਲ ਜਾ ਕਰੀਮ ਪਾਣ ਨਾਲ।
ਹਾਂਜੀ-ਹਾਂਜੀ। ਹੋਰ ਤੁਹਾਡੀ ਕੀ, ਤੁਸੀਂ ਕੀ ਪਸੰਦ ਕਰਦੇ ਹੋ ਡਿਸ਼ ਚ। ਹੈਲੋ। ਹੈਲੋ।
ਹੈਲੋ।
ਹਾਂਜੀ, ਥੋਨੂੰ ਕੀ ਵਧੀਆ ਲੱਗ
ਹਾਂਜੀ। ਹਾਂ, ਅਸੀਂ ਵੀ ਬਸ ਐਵੇਂ ਹੀ ਬਣਾਣੇ ਆਂ, ਸਾਡਾ ਥੋੜ੍ਹਾ ਜਾ ਮੈਥਡ ਅਲੱਗ ਹੁੰਦਾ ਵੇ। ਅਸੀਂ ਪਿਆਜ ਚ ਜਿਵੇਂ ਜੀਰਾ ਥੋੜ੍ਹਾ ਜਾ ਪਾਇਆ ਜੀਰਾ ਪਾ ਕੇ ਫਿਰ ਪਿਆਜ਼ ਪਾਏ, ਔਰ ਨਾਲ ਹੀ ਟਮਾ ਟਰ ਧਨੀਆਂ, ਪਿਆਜ਼ ਲਾਲ ਹੋ ਗਏ, ਟਮਾਟਰ ਦੇ ਵਿੱ ਹਰੀਆਂ ਮਿਰਚਾਂ ਕੱਟ ਕੇ ਪਾ ਦਿੱਤੀ, ਤੇ ਨਾਲ ਹੀ ਲੂਣ ਜਰਾ ਜੀ ਹਲਦੀ, ਔਰ ਦੂਜਾ ਸਬਜ਼ੀ ਮਸਾਲਾ, ਪਨੀਰ ਮਸਾਲਾ ਵਗੈਰਾ ਪਾ ਕੇ ਭੁੰਨਣ ਦਿੰਨੇ ਆਂ, ਫਿਰ ਪਨੀਰ ਨੂੰ ਅ ਪੂਰਾ ਮੈਸ਼ ਕਰਕੇ ਪਨੀਰ ਪਾ ਦਿੰਨੇ ਆਂ।
ਹਾਂਜੀ।
ਨਾਲ-ਨਾਲ ਈ ਮੈਂ ਥੋੜ੍ਹੀ ਜੀ ਫਿਰ ਉਹ ਪਾ ਦੇਨੀ ਆਂ ਮਲਾਈ ਪਾ ਦੇਨੀ ਆਂ, ਉਹਦੇ ਨਾਲ ਹੀ ਔਰ ਉਹਨੂੰ ਜਿਵੇ ਕਿ ਸਿਮ ਤੇ ਕਰਕੇ ਕੱੱਝ ਕੇ ਰੱਖ ਦਿੰਦੇ ਹਾਂ।
ਹਾਂਜੀ।
ਔਹ ਧੀਰੇ ਧੀਰੇ ਔਹ ਤੇਲ ਵੀ ਛੋੜ ਦਿੰ ਹੋਰ ਮਤਲਬ ਮਿਲ ਵੀ ਮਿਕਸ ਵੀ ਹੋ ਜਾਂਦਾ ਬਣ ਜਾਂਦਾ ਫਿਰ ਅੱਛੇ ਤੇ ਹੋਰ, ਲਾਸਟ ਵਿੱਚ ਥੋੜ੍ਹੀ ਜਿਹੀ ਹੋਰ ਉਪਰੋਂ ਕ੍ਰੀਮ ਪਾ, ਕੇ ਔਰ ਧਨੀਆਂ ਹਰਾ ਪਾ ਦਿੰਨੇ ਹਾਂ।
ਹਾਂਜੀ-ਹਾਂਜੀ ਤੇ ਮੈਂ ਤਾਂ ਫਿਰ ਅੱਜ ਔ ਆਹੀ ਬਣਾਇਆ ਨੀ ਮੈਂ ਅੱਜ, ਮੇਰਾ ਦਿਲ ਕਰਿਆਯਾ ਪਾਓ ਭਾਜੀ ਕਵਾਂ ਤੇ ਮੈਂ ਫਿਰ ਵਧੀਆ ਰੈਸਟੋਰੈਂਟ ਤੋਂ ਪਰਸ ਲੈ ਕੇ ਆਈ ਸੀਗੀ। ਆਪਣੇ ਲਈ ਤੇ ਮੰਮੀ ਮੀ ਹੁਣੀ ਗੁਰਦੁਆਰੇ ਗਏ ਸੀਗੇ ਉੱਥੇ ਰੋਟੀ ਖਾਏ ਸੀਗੇ। ਤਾਂ ਔਹਨਾਂ ਨੂੰ ਭੁੱਖ ਨੀ ਸੀ, ਉਹ ਕਹਿੰਦੇ ਮੈਂ ਤੇ ਕੁਛ ਖਾਣਾ ਨੀ ਗਾ।
ਹਾਂਜੀ।
ਤੇ ਔਥੋਂ ਭੈਣ ਹੁਣੀ ਆ ਭੈਣਾਂ ਨੇ ਆਉਣਾ ਸੀਗਾ ਮਨਮਾੜ ਔਥੇ ਗਏ ਹੋਏ ਸੀਗੇ, ਸਟੇਸ਼ਨ ਤੇ, ਪਹਿਲੇ ਇਹਨਾਂ ਨੂੰ ਮੰਮੀ ਹੁਣ ਥੋੜਾ ਲੇਟ ਆਏ ਨੇ ਸ਼ਾਮ ਨੂੰ, ਮੈਂ ਵੀ ਬੈਠੀ ਰਹੀ ਮੈਂ ਕਿਹਾ ਮੈਂ ਕੀ ਕਰਾਂ ਫਿਰ ਇਕੱਲੀ ਵਾਸਤੇ
ਮੇਰਾ ਸਰ ਜਾਂਣਦਾ ਪਾਓ ਭਾਜੀ ਹੋ ਗਈ, ਰਾਈਸ ਹੋ ਗਏ, ਪਲਾਓ ਵੇਜ ਫੇਰ ਇਹਦੇ ਚ ਹੀ ਸਰ ਜਾਂਦਾ, ਫੇਰ ਨੀ ਮੈਂ ਮੰਗਵਾਇਆ ਨਾ ਮੈਂ ਬਣਾਇਆ ਕੁਝ।
ਅੱਛਾ ਪਾਓ ਭਾਜੀ ਵੀ ਮੈਂ ਘਰ ਹੀ ਬਣਾ ਲੈਂਦੀ ਹਾਂ।
ਹਾਂਜੀ।
ਹਾਂ ਬ ਬੇਟੇ ਨੂੰ ਪਸੰਦ ਹੈ ਪਾਓ ਭਾਜੀ ਇਡਲੀ ਸਾਮਾਨ ਸਭ ਕਾਰੀ ਬਣਾਉਂਦੇ ਹਾਂ, ਹਾਂ ਅਤੇ ਪੂਰੀ ਫੈਮਿਲੀ ਵੀ ਆ! ਅੱਛੇ ਸੇ, ਖਾ ਲੈਂਦੀ ਹੈ ਪੇਟ ਭਾਰ ਕੇ, ਘਰ ਬਣਾਏ ਆਤੇ
ਮੇਰੇ ਭੈਣ ਦੇ ਬੱਚਿਆਂ ਨੂੰ ਭੁਰਜੀ ਪਸੰਦ ਹੈ ਇੱਕ ਨੂੰ ਆਲੂ ਦੇ ਚਿਪਸ ਹੁੰਦੇ ਆ ਨਾ ਤੇ ਨੀ ਉਹ ਬਣਾ ਕੇ ਦਿੱਤੀ ਅੱਜ ਔਹ ਕਹਿੰਦਾ ਮਾਸੀ ਭੈਣ ਨੇ ਕਹਿ ਤਾ ਸੀ ਵੀ ਤੂੰ ਆਹ ਬਣਾ ਦੇ ਮੈਂ ਹਾਂ ਬਣਾ ਲੈਂਦੀ ਹਾਂ ਤੇ ਰੋਟੀਆਂ ਲਾਉਂਦੀ ਆ। ਔਨੂੰ ਆਲੂ ਦੀ ਔਹ ਚਿਪਸ ਪਸੰਦ ਨੇ ਸਬਜ਼ੀ ਔਨੂੰ ਇੰਨੇ ਵਧੀਆ ਲੱਗੇ ਜੇ ਉੱਥੇ ਟਿਫਿਨ ਭੇਜਿਆ ਸੀ।
ਅੱਛਾ।
ਤੇ ਫਿਰ ਮੈਂ ਕਿਹਾ ਚਲੋ ਹੁਣ ਕੱਲੀ ਵਾਸਤੇ ਵੀ ਕੀ ਕੀ ਕਰਾਂ। ਕੱਲੇ ਅਸ ਅਜੀਬ ਨਹੀਂ ਕਰਦੇ। ਇਨਾ ਹੀ ਕਰਨਾ ਪੈਂਦਾ ਭਾਵਾਂ ਪੰਜ ਛੇ ਜਣਿਆਂ ਦਾ ਬਣਾ ਲੋ, ਭਵਾ ਇੱਕ ਦਾ ਕਰਨਾ ਤਾਂ ਓਹੀ ਐ।
ਹਾਂ ਔਹ ਤੇ ਹੈ।
ਬਸ ਟੈਮ ਘੱਟ ਲੱਗਦਾ ਕੱਲਿਆਂ ਵਾਸਤੇ ਹਹ ਹ -
ਨਹੀਂ ਮੇਰੇ ਬੇਟੇ ਦਾ ਬਰਡੇ ਸੀ ਤੇ ਕੈੰਦਾ ਮੰਮੀ ਇਡਲੀ ਸਾਂਬਰ ਬਣਾ ਦੋ। ਤੇ ਫਿਰ ਮੈਂ ਸਾਰਿਆਂ ਵਾਸਤੇ ਇਡਲੀ ਸਾਮਰ ਬਣਾ ਦਿੱਤਾ ਸੀ ਸ਼ਾਮ ਨੂੰ ਆਪਣਾ ਓ ਹਾਂ ਖੁਸ਼ ਹੋ ਕੇ ਪੇਟ ਪੜ ਕੇ ਔਹ ਖਾਂਦਾ ਹੈ, ਫਿਰ ਉਹਦੀ ਨਹੀਂ ਨਹੀਂ। ਆਈਏ ਆਂਣ ਵਾਲਾ ਲਾਸਟ ਈਅਰ ਦੀ ਗੱਲ ਕਰ ਰਹੀ ਆ, ਹੁਣ ਤਾਂ ਆਂਣ ਵਾਲਾ ਵ ਹਾਂ, ਤੇ ਉਈ ਉਹਨੂੰ ਐ ਸਭ ਪਸੰਦ ਹੈ ਅਤੇ ਔਹ ਇਹ ਸਭ ਬਣਵਾਉਂਦਾ ਉਹ ਬਾਹਰ ਨਹੀਂ ਖਾਂਦਾ ਫਿਰ ਕਹਿੰਦਾ ਮੰਮੀ ਘਰ ਹੀ ਬਣਾ ਦਿਉ। ਮੈਂ ਘਾਰਹ ਹੀ ਖਾ ਲਾਂਗਾ।
ਅੱਛਾ।
ਐਤਕੀ ਵੀ ਕੈਰਿਹਾ ਸੀ ਮੰਮੀ ਪਾਓ ਭਾਜੀ ਬਣਾ ਦੇਣਾ ਐਤਕੀ।
ਬਾਹਰ ਨੀ ਖਾਂਦੇ ਨਾ।
ਬਾਹਰ ਖਾਂਦਾ ਹੈ ਲੇਕਿਨ ਇਹ ਸਭ ਚੀਜ਼ ਨਾ ਉਹਨੂੰ ਘਰ ਦੀ ਪਸੰਦ ਹੈ ਪਾਓ ਭਾਜੀ ਹੋ ਗਈ ਇਡਲੀ ਸਾਂਭਰ ਦੋਸਾ। ਐਸ ਮਨੂੰ ਘ ਦਾ
ਨਹੀਂ ਆਪਣੇ ਘਰ ਜਿਵੇਂ ਬਣਦੀ ਚੀਜ਼ ਆ ਔਹ ਬਾਹਰ ਨੀ ਬਣਦੀ ਗੀ। ਜਾਂ ਇਹਨੇ ਬਣੂਗੀ ਵੀ ਤੇ ਵੈਸੇ ਆਪਾਂ ਦੇਖ ਨੀ ਸਕਦੇ ਕਿਸੇ ਦਾ ਅੰਮ੍ਰਿਤ ਛਕਿਆ ਵਾ, ਤੇ ਕਿੰਨੇ ਕੁ ਜੂਠੇ ਹੱਥ ਤਲਾਈ ਜਾਂਦੇ ਵਿੱਚ ਹੀ ਖਾਈ ਜਾਂਦੇ ਵਿੱਚ ਹੀ ਜੂਠਾ ਕਰਦੇ ਵਿੱਚ ਹੀ ਖਾਈ ਜਾਂਦੇ ਫਿਰ ਪਾਣੀ ਪੂਣੀ ਕਿਵੇਂ ਅਗਲੇ ਦੇ ਹੱਥ ਹੁੰਦੇ ਆਪਾਂ ਦੇਖਦੇ ਨੀ ਨਾ ਆਪਾਂ ਕੱਲਾ ਚੀਜ਼ ਬਣੀ ਹੋਈ ਦੇਖਦੇ। ਫੇ ਕਈ ਗੱਲਾਂ ਹਾਂਜੀ ਆਪਣੇ ਘਰ ਆਪਣੇ ਟਾਈਮ ਦੇਖੋ। ਹੋਟਲਾਂ ਚ ਮਿੰਟੋ- ਮਿੰਟ ਸਬਜ਼ੀ ਕਿਵੇਂ ਤਿਆਰ ਹੋ ਜਾਂਦੀ ਐ? ਇੰਨੇ ਲੋਕ ਰੋਟੀ ਖਾਣਾ ਆਉਂਦੇ ਨੇ ਹਨਾ ਇਹਨਾਂ ਦੀ ਰੇਹੜੀ ਹੋਈ ਹੁੰਦੀ ਹੈ। ਸਬਜ਼ੀ ਨਾਲੇ ਇਹਨਾਂ ਦੀ ਹੁੰਦੀ ਆ। ਦੋ ਦੋ ਤਿੰਨ ਤਿੰਨ ਦਿਨਾਂ ਦੀ ਆ ਇੱਕ ਦਿਨਾਂ ਦੀ, ਇਹ ਬਸ ਬਾਲ ਕੇ ਰੱਖ ਲੈਂਦੇ ਲੈਂਦੇ ਨੇ ਰਾਈਸ ਰੂਈਸ, ਬਸ ਉਹਨੂੰ ਹੀ ਉਹਦੇ ਚ ਤੜਕਾ ਮਾਰ ਕੇ ਦੇ ਦਿੰਦੇ ਆ
ਹਾਂਜੀ ਹਾਂਜੀ ਹਾਂ। ਓ ਤੇ ਹੈ ਸਬਜ਼ੀਆਂ ਉਬਜੀਆਂ ਵੀ ਪਤਾ ਨੀ ਕੱਲ ਦੀ ਕੱਟੀ ਐ, ਅੱਜ ਦੀ ਕੱਟੀ ਐ ਅਸੀਂ ਵਖ
ਹਾਂਜੀ, ਨਾਲ ਨਾ ਧੋਂਦੇ ਵੀ ਨੀ ਦੁਨੀਆਂ ਭਰ ਦੀ ਸਬਜ਼ ਬਣਾਉਣਗੇ ਤੇ ਉਹ ਧਨੀਆ ਜੇ ਕੱਟ ਕੱਟ ਕੇ ਲਿਆਉਣਗੇ ਉਹਨੂੰ ਤੋਣਗੇ ਨੀ, ਆਪਾਂ ਸਾਰੀ ਚੀਜ਼ ਧੋਈ ਦੀ ਹੈ ਘਰੇ, ਹਰੀਆਂ ਮਿਰਚ ੱਚਾਂ ਤੋਂ ਲੈ ਕੇ ਟਮਾਟਰ ਸਭ ਧਨੀਆ-ਧੁਨੀਆ ਧੋ ਕੇ ਪਾਂਨੇ ਆਂ ਆਪਾਂ ਨੂੰ ਕਿੰਨਾ ਟੈਮ ਲੱਗ ਜਾਂਦਾ ਆਪਣੇ ਘਰ ਦੀ ਓ ਰੋਟੀ ਰੋਟੀ ਸਬਜ਼ੀ ਬਣਾਉਣ ਲਈ।
ਹਾਂ ਓ ਤੇ ਹੈ ਹੀਏ
ਕੀ ਸਬਜ਼ੀ ਬਣਾਉਂਦੇ ਹ ਆਪਾਂ। ਭਵਾਂ ਦੋ ਫੜ ਲੋ ਆਪਾਂ ਨੂੰ ਦੋ ਢਾਈ ਘੰਟੇ ਕਿੱਥੇ ਨੀ ਗਏ
ਹਾਂ ਆਰਾਮ ਨਾਲ ਲੱਗ ਜਾਂਦਾ, ਇਹਨਾਂ ਟਾਈਮ ਤੇ ਲੇਕਿਨ ਸਾਫ ਸੁਥਰੀ ਘਰ ਦੀ ਢੰਗ ਦੀ ਚੀਜ਼ ਬਨੀ ਹੋਈ, ਅਸੀਂ ਫਿਰ ਖਾਂਦੇ ਹਾ ਬਾਹਰ ਦੀ ਫਿਰ ਨੁਕਸਾਨ ਵੀ ਕਰਦੀ ਹੈ ਗੰਦੀ ਮੰਦੀ।
ਅ ਹਾਂਜੀ।
ੳਹ ਤੇ ਹੈ ਈ ਏ
ਹੋਰ ਸੁਣਾਓ, ਕਿਹੜੀ ਸਾਈਡ ਤੋਂ ਤੁਸੀਂ ਹੁਣ ਉੱਥੇ ਹੀ ਰਹਿੰਦੇ ਹੋ ਕਿ ਚੇਂਜ ਕਰ ਲਿਆ, ਅਛਾ ਅੱਛਾ ਜੀ, ਮੈਂ ਤੇ ਇਥੋਂ ਆਪਾਂ ਮਹਾਰਾਸ਼ਟਰ ਤੋਂ
ਅੱਛਾ ਅੱਛਾ।
ਹਾਂਜੀ।
ਅੱਛਾ ਜੀ, ਹਾਂ ਹੋਰ-ਹੋਰ ਤੁਸੀਂ ਕੀ-ਕੀ ਬਨਾ ਲੈਂਦੇ ਓ।
ਮੈਂ ਸਬਜ਼ੀਆਂ ਆਪਣੀਆਂ ਸਾਰ ਬਣਾ ਲੈਂਦੀ ਹਾਂ ਸੁੱਕੀਆਂ ਸਬਜ਼ੀਆਂ ਜਿਵੇਂ ਹੋ ਗਿਆਂ ਵਜੀਟੇਬਲ ਹੋ ਗਿਆਂ- ਉਹ ਤੇ ਦਾਲ ਬਣਾ ਲੈਂਦੀ ਹਾਂ ਚੌਲ ਮਸਾਲੇ ਆਲੇ।
ਕੋਈ ਫੇਵਰੇਟ ਡਿਸ਼ ਤੁਆਡੀ ਜੋ ਤੁਹਾਨੂੰ ਬਹੁਤ ਪਸੰਦ ਹੋਏ।
ਮੈਨੂੰ ਤਾਂ ਇਹੀ ਪਾਓ ਭਾਜੀ ਇਡਲੀ ਸਾਬਾਰ, ਵੜਾ ਪਾਞ ਏਦੇ ਚ ਈ ਮੇਰਾ ਸਰ ਜਾਂਦਾ। ਹੈਲੋ ਹੈਲੋ। ਹੈਲੋ। ਹੈਲੋ ਹੈਲੋ।